ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਵਧੀਆ ਹੋਰ ਤੁਸੀਂ ਸੁਣਾਓ
ਸਭ ਵਧੀਆ ਜੀ ਹੋਰ ਅੱਜ ਕਿੱਦਾਂ ਯਾਦ ਕੀਤਾ ਜੇ
ਬਸ ਵੈਸੇ ਹੀ ਵੇਹਲੇ ਬੈਠੇ ਸੀ ਮੈਂ ਕਿਹਾ ਭਾਜੀ ਨੂੰ ਫੋਨ ਹੀ ਕਰ ਦੇਈਏ
ਹਾਂ ਚਲੋ ਵਧੀਆ ਕੀਤਾ ਇਸੇ ਬਹਾਨੇ ਫੋਨ ਤੇ ਕੀਤਾ ਹੋਰ ਰੋਟੀ ਖਾ ਲਈ ਹੈ
ਉਹ ਨਹੀਂ ਖਾੇ ਸੀ
ਅਤੇ
ਕੁਛ ਕੁਛ ਮਨਇਆ ਤੇ ਆ ਨੀ ਫਿਰ ਮੈਗੀ ਮੈਗੀ ਲੈ ਕੇ ਆਏ ਸੀ ਫਿਰ ਉਹ ਹੀ ਖਾ ਲਈ ਫਿਰ
ਅੱਛਾ ਅੱਛਾ ਹੋਰ ਵਧੀਆ ਵਧੀਆ ਹੋਰ ਘਰ ਪਰਿਵਾਰ ਵਧੀਆ
ਸਾਰੇ ਵਧੀਆ ਹੋਰ ਤੁਹਾਡੇ ਘਰ ਸਾਰੇ ਵਧੀਆ
ਹਹ
ਹੋਰ ਹੋਰ ਸੁਣਾਓ?
ਸਭ ਸਭ ਵ ਧੀਆ ਸਭ ਵਧੀਆਂ ਮੌਸਮ ਮੌਸਮ ਦਾ ਕੀ ਹਾਲ, ਉੱਥੇ ਮੌਸਮ ਠੰਡ ਹੈ? ਗਰਮੀਆਂ
ਠੀਕ ਠੀਕ ਹੈ ਕੱਲ੍ਹ ਦੀ ਬਾਰਿਸ਼ ਵਿਖਦੇ ਪਏ ਨੇ, ਹਨੇਰੀ ਚੱਲਦੀ ਐ, ਸ਼ਾਮ ਵੇਲੇ
ਅੱਛਾ।
ਹੋਰ ਮੈਂ ਸੁਣਿਆਂ ਤੁਸੀਂ ਪਿੱਛੇ ਮਨਸੂਰੀ ਗਏ ਸੀ।
ਅਸੀ ਆਹੋ ਗਏ ਸੀ ਮਨਸੂਰੀ ਨਹੀਂ ਗਏ ਸੀ ਇੱਥੇ ਗਏ ਹੀ।
ਕਿੱਥੇ?
ਇਏਦਾਂ ਕੀ ਬੋਲਦੇ ਸ਼ਰ
ਹੋਰ ਕਿਵੇਂ ਰੀ, ਫਿਰ ਟ੍ਰਿਪ ਤੁਹਾਡੀ?
ਹਾਂਜੀ
ਕਿਵੇਂ ਸੀ, ਮੈਂ ਕਿਹਾ ਟ੍ਰਿਪ ਤੁਹਾਡੀ?
ਟਿ੍ਪ ਬਹੁਤ ਵਧੀਆ ਰਈਆਂ, ਉਹ ਬਹੁਤ ਅੱਛਾ ਮੌਸਮ ਹੇ। ਲ ਆਪਾ ਗਏ ਹ ਪਹਿਲ ਪੈਲਗਾਮ ਗਿਆ, ਸੈਲਗਾਮ, ਸੋਨਾਮਰਗ। ਉਸ ਤੋਂ ਬਾਅਦ ਸ੍ਰੀਨਗਰ ਪਟਨ ਬਡਗਾਮ, ਅਨੰਤਨਾਗ ਸਾਰੀ ਜਗਾ ਪੂਰਾ ਸ਼੍ਰੀਨਗਰ ਘੁੰਮੇ ਆਏ ਆਂ।
ਅੱਛਾ, ਵਾਧੂ ਫੈ ਫਰ ਲਾ ਕੇ ਆਏ ਹੋਣੇ ਉਹ।
ਹੂੰ ਹਾਂਜੀ, ਹਾਂ ਲਾਗੇ ਹਫ਼ਤਾ ਲੱਗ ਗਿਆ, ਲਾ ਆਪਣਾ ਮਾਰਕੀਟ ਵੀ ਥੋੜਾ ਬਹੁਤਾ ਘੁੰਮ ਫੀਰ ਲੈ।
ਹਾਂਜੀ -ਹਾਂਜੀ
ਹੂੰ, ਆਜਓ ਤੁਸੀਂ ਆਇ ਘੁਮਾ ਲਿਆਏ ਆ।
ਹਾਂ, ਬਸ ਆਵਾਂਗੇ ਪਲੈਨ ਕਰਦੇ ਹੋਏ, ਸਾਰੇ ਯਾਰ ਦੋਸਤ ਆਈਏ।
ਅੱਛਾ -ਅੱਛਾ
ਜੰਮੂ- ਕਸ਼ਮੀਰ
ਹੂੰ
ਹੋਰ?
ਬਾਹ ਵਧੀਆ -ਵਧੀਆ ਚੱਲਦਾ ਅੱਜ ਕੱਲ?
ਵਧੀਆ ਹੁਣ ਤੇ ਵੈਸੇ ਪਹਾੜਾਂ ਜਾਣ ਵੀ ਨੀ ਦਿੰਦੇ, ਪਏ ਨ ਲੜਾਈਆਂ ਹੁੰਦੀਆਂ ਪਈਆ ਸੁਣਿਆ ਕਿ ਪਹਾੜੀ ਆਣ ਨੀ ਦਿੰਦੇ।
ਆਵਾਜ਼ ਨਹੀਂ ਆਉਂਦੀ ਤੇੇਰੀ। ਅੱਛਾ।
ਹਾਂਜੀ, ਹੋਰ।
ਪੜਾਈ ਚੱਲਦੀ ਪਈ ਤੇਰੀ।
ਸਹੀ ਚੱਲਦੀ ਪਈ ਏ।
ਕਿਹੜੇ ਸਬਜੈਕਟ ਰੱਖੇ ਆ।
ਮੈਂ ਤੇ ਕੋਮਰਸ ਸਹੀ ਹੈ, ਮੇਰੇ ਮਤਲਬ ਉਹ ਤੇ ਨੋਨ ਮੈਡੀਕਲ ਹੈਗੀ ਹੈ।
ਅੱਛਾ।
ਹਾਂਜੀ।
ਅੱਛਾ ਨੌਨ ਮੈਡੀਕਲ ਐ।
ਹਾਂਜੀ।
ਅੱਛਾ। ਨੌਨ ਮੈਡੀਕਲ ਅੱਗੇ ਕੀ ਨੌਨ ਮੈਡੀਕਲ ਤੋਂ ਬਾਅਦ ਕੀ ਰੱਖਣਾ ਅੱਗੇ ਕੀ ਪਲੈਨ ਹੈਗਾ।
ਇਹ ਸੋਫਟਵੇਅਰ ਇੰਜੀਨੀਅਰਿੰਗ
ਅੱਛਾ- ਅੱਛਾ। ਜਾਨੀ ਕਿ ਉੱਟਰੇ ਚ ਔਟਰੇ ਚ ਜੋਬ ਕਰਨੀ ਹੈ।
ਹਾਂਜੀ-ਹਾਂਜੀ।
ਅੱਛਾ।
ਹੋਰ ਤੁਹਾਡਾ ਕੰਮ ਸਹੀ ਚੱਲਦਾ।
ਹਾਂਜੀ, ਹਾਂਜੀ ਵਧੀਆ ਜੀ।
ਹੋਰ ਮੈਂ ਸੁਣਿਆ ਤੁਸੀਂ ਡਰਾਈ ਫਰੂਟਾਂ ਦਾ ਕੰਮ ਸ਼ੁਰੂ ਕੀਤਾ ਸ਼ਾਇਦ।
ਡਰਾਈ ਫਰੂਟ ਆਂਦਾ ਸਿੱਧਾ ਡਾਇਰੈਕਟ ਲੈਂਦੇ ਆ ਬੂਟਿਆਂ ਤੋਂ ਉਤਾਰ ਕੇ ਨਾ
ਅੱਛਾ-ਅੱਛਾ।
ਹਾਂਜੀ, ਹਾਂਜੀ।
ਵਧੀਆ- ਵਧੀਆ ਸਾਡੇ ਰਿਸ਼ਤੇਦਾਰ ਹੈਗੇ। ਫਿਰ ਉਹਨਾਂ ਨੇ ਮੰਗਵਾਣਾ ਸੀ, ਤੇ ਫੇਰ ਉਹਨਾਂ ਕਿਵੇਂ ਮੰਗਾਈਏ। ਤੁਹਾਨੂੰ ਐਡਰੈਸ ਵਗੈਰਾ ਭੇਜਣਾ ਪਏਗਾ ਸਾਰਾ ਇਹ ਤੁਹਾਡੀ ਸਾਈਡ ਵੇਖੀ ਕੋਈ
ਹਾਂ ਸਾਡੀ ਵੈਬਸਾਈਟ ਹੈਗੀ ਆ। ਉੱਥੇ ਕਰ ਲੀਓ ਸਰਦਾਰ ਜੀ ਮੇਰੀ ਵੱਲ।
ਠੀਕ ਏ ਠੀਕ।
ਠੀਕ ਏ ਸਾਡੀ ਵੈਬਸਾਈਟ ਓਥੋਂ ਦੀ
ਚਾਰਜਸ ਹੁੰਦੇ ਨੇ ਵੈਸੇ
ਇਦੇ ਡਿਲੀਵਰੀ ਚਾਰਜ, ਡਿਲੀਵਰੀ ਆਪਾਂ ਫ੍ਰੀ ਕਰਦੇ ਆਂ।
ਅੱਛਾ,
ਹੂੰ,
ਤੇ ਸਹੀ ਹੁੰਦੇ ਨੇ ਸਾਰੇ ਫੂ ਡਰਾਈ ਫਰੂਟ ਵਗੈਰਾ।
ਹਾਂਜੀ-ਹਾਂਜੀ ਵਧੀਆ ਹੁੰਦੇ। ਤੁਹਾਨੂੰ ਦੱਸੋ ਕੀ ਚਾਹੀ-
ਡਰੈਕਟ ਕਜ਼ਨ ਹੈਗੇ ਸੀ ਨਾ -ਕ ਜ਼ਨ ਹੈਗੇ ਸੀ ਉਹਨਾਂ ਨੇ ਮੰਗਵਾਣੇ ਸੀ। ਬਦਾਮ ਵਗੈਰਾ ਕਾਜ- ਜੂ ਵਗੈਰਾ ਮੰਗਵਾਣੇ ਸੀ।
ਬਾਦਾਮ ਕਾਜੂ। ਅੱਛਾ ਕੇਸਰ ਕੂਸਰ ਨਹੀ ਮੰਗਵਾਉਣਾ
ਨਾ ਓ ਹਜੇ ਕਹਿੰਦੇ ਪਹਿਲੇ ਇਹ ਮੰਗਵਾਦੇ ਫੇਰ ਸਹੀ ਲਗਿਆ ਤੇ ਫੇਰ ਮੰਗਵਾ ਲਵਾਂਗੇ ਫਿਰ ਹੋਰ ਕੁਛ ਵੀ।
ਅੱਛਾ ਅੱਛਾ ਨਹੀਂ ਵਧੀਆ ਕੋਈ ਨੀ ਕੋਈ ਨੀ ਦੱਸ ਜੋ ਸਾਨੂੰ
ਹਾਂ ਤੇ ਕੀ ਰੇਟ ਇਥੇ ਕੀ ਰੇਟ ਹੈਗੇ ਨੇ।
ਓ ਰੇਟ ਏ ਬਦਾਮ ਲਗਾਓ ਅਠ ਸ ਆਠ ਏ ਅਠ ਸ ਸੌ ਰਪਏ ਕਿੱਲੋ ਪੇਲੇ ਸਤ ਸੋ ਰੁਪਏ ਹੁਣ ਅੱਠ ਸੌ ਰੁਪੇ ਹੋ ਗਿਆ। ਅਲੱਗ ਅਲੱਗ ਰੇਟ ਐ। ਮਾਮਰੋਸ ਮਾਮਰੋਸ ਓਸ ਤੋਂ ਮਹਿੰਗਾ ਮਾਮਰਾ ਲੌ ਤੁਸੀ ਜਿਹੜਾ ਮਰਜੀ ਲੋ। ਅਲੱਗ ਅਲੱਗ ਰੇਟ ਨੇ ਸਾਈਜ਼ ਕਾਜੂ ਲਗਾਓ ਕੋਈ ਨੌ ਸੌ ਰੁਪਏ ਕਿੱਲੋ।
ਅੱਛਾ ਅੱਛਾ
ਟੋਟਾ ਕਾਜੂ ਲੈਣਾ ਏ ਛੇ ਸੌ ਰੁਪਏ ਕਿੱਲੋ।
ਅੱਛਾ ਅੱਛਾ
ਹੋ ਅਲੱਗ-ਅਲੱਗ ਰੇਟ ਨੇ ਅਲੱਗ-ਅਲੱਗ ਵਰਾਇਟੀ ਦੇ ਹੈਗੇ।
ਅੱਛਾ ਅੱਛਾ ਹੋਰ
ਵਧੀਆ ਵਧੀਆ ਹਾਂਜੀ ਹਾਂਜੀ ਸਭ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ
ਵਧੀਆ ਜੀ ਇੱਥੇ ਕੀ ਮੌਸਮ ਠੀਕ ਹੈ
ਹਾਂਜੀ ਹਾਂਜੀ
ਮੈਂ ਸੁਣਿਆ ਪਿੱਛੇ ਤੁਹਾਡੇ ਘਰ ਪਾਣੀ ਆ ਗਿਆ ਸੀ ਸ਼ਾਇ
ਹਾਂਜੀ ਪਿਛਲੇ ਵਾਰ ਪਿਛਲੇ ਸਾਲ ਆਇਆ ਸੀ
ਹਾਂਜੀ ਹਾਂਜੀ
ਹਾਂ ਹਾਂ ਕਾਫੀ ਉਹ ਹੋ ਗਿਆ ਨੌ ਸੌ ਹਾਂਜੀ
ਤੇ ਪਾਣੀ ਕਿਵੇਂ ਆ ਜਾਂਦਾ ਹੈ ਨਾ ਕੋਈ ਨਾਲਾਂ ਨੂੰ ਲੈਆ ਕਿ ਕੋਈ
ਹਾਂਜੀ ਮਨ ਨਾ ਨਾਲਾ ਨਾ ਉਹ ਵੱਡਾ ਬੜਾ ਕਾਫ਼ੀ ਵੱਡਾ ਅੰਦਾਜ਼ਾ ਹੈਗਾ ਉਹ ਓਵਰਫਲੋ ਹੋ ਕੇ ਫਿਰ ਆ ਜਾਂਦਾ ਪਾਣੀ
ਅੱਛਾ ਅੱਛਾ
ਹਮ ਇਸ ਕਰਕੇ ਹਾਂਜੀ ਵਧੀਆ ਜੀ ਵਧੀਆ ਵੀ ਹੋਰ ਤੁਹਾਨੂੰ ਪੈ ਗਈ ਛੁੱਟੀ ਦੀ
ਹਾਂਜੀ ਛੁੱਟੀਆਂ ਪੈ ਗਈਆਂ ਹਨ ਅਸੀਂ ਚੱਲੇ ਸੀ ਅੰਮ੍ਰਿਤਸਰ
ਅੱਛਾ ਅੱਛਾ
ਹਾਂਜੀ ਸਾਰੇ ਹਾਂਜੀ ਸਾਰੇ ਦੋਸਤ ਗਿਆਰਾਂ ਮਿਲ ਕੇ ਸੱਤ ਤਰੀਕ ਨੂੰ ਚੱਲੇ ਸੀ ਸੱਤ ਤਰੀਕ ਨੂੰ ਚੱਲੇ ਸੀ ਸਾਰੇ ਹੀ ਯਾਰਾਂ ਨਾਲ
ਅੱਛਾ ਅੱਛਾ
ਹਾਂਜੀ ਸਾਰੇ ਯਾਰ ਦੋਸਤ ਕਹਿੰਦੇ ਬਰਡੇ ਹੈਗਾ ਤੇਰਾ ਤੇ ਫੇਿਰ ਪਾਰਟੀ ਉੱਥੇ ਦੇਣੀ ਅੰਮ੍ਰਿਤਸਰ ਮੈਂ ਕਿਹਾ ਚਲੋ ਫਿਰ
ਅੱਛਾ
ਹਾਂਜੀ ਹੋਰ ਤੁਸੀਂ ਜਾਂਦੇ ਰਹਿੰਦੇ ਕੋਈ ਦੱਸੋ ਵਧੀਆ ਜਗ੍ਹਾ ਕੋਈ ਹੋਟਲ ਵਗੈਰਾ ਕੋਈ ਵਧੀਆ ਅੰਮ੍ਰਿਤਸਰ
ਅੰਮ੍ਰਿਤਸਰ ਸਿਰ ਅੰਮ੍ਰਿਤਸਰ ਤੁਸੀਂ ਜਾਓ ਬਾਹਰ ਹੀ ਹੋਟਲ ਹੈਗਾ ਉੱਥੇ ਸ਼ਹੀਦਾਂ ਸਾਈਡ ਹੋਟਲ ਦਾ ਨਾਮ ਹੈ ਨੂਰ ਉਹ ਪਤਾ ਨੀ ਕੀ ਨਾ ਨਾ ਮੈਨੂੰ ਪੱਕਾ ਨੀ ਪਤਾ ਉੱਧਰ ਜਾਓ ਤੁਸੀਂ ਜਾ ਸਕਦੇ ਹੋ ਉੱਥੇ ਹੋਟਲ ਕਾਫੀ ਵਧੀਆ ਲੱਭ ਜਾਂਦਾ ਏ
ਹਾਂਜੀ ਅੱਛਾ
ਹ
ਹੋਰ ਕੋਈ ਖਾਣ ਪੀਣ ਜਗ੍ਹਾ ਦੱਸੋ ਵਧੀਆ ਦੀਆਂ
ਓਧਰ ਖਾਣ- ਪੀਣ ਦੀ ਜਗ੍ਹਾ ਉੱਥੇ ਅਮ੍ਰਿਤਸਰ ਦੇ ਵਿਚ ਕਾਫੀ ਚੀ ਕਾਫੀ ਫੂਡ ਵਗੈਰਾ, ਅੱਛੇ ਫੂਡ
ਅੱਛਾ ਫੇਮਸ-ਫੁਮਸ ਕਈ ਐ
ਫੇਮਸ ਫੇਮਸ ਤਾਂ ਫੇਮਸ ਦਾ ਪਤਾ ਨੀ ਕਿਹੜਾ ਮੈਨੂੰ ਕਿਉਂਕਿ ਮੈਂ ਉਥੇ ਜਾਈ ਤੇ ਆਪਾਂ ਤੇ ਲੰਗਰ ਹੀ ਛਕੀ ਦਾ ਜਿਆਦਾ ਉਥੇ ਘੁੰਮੀ ਫਿਰੇ ਦਾ ਨਹੀਂ ਹੈ ਦਰਬਾਰ ਸਾਬ ਜਾ ਤਾਂ ਹਾਂਜੀ- ਹਾਂਜੀ।
ਹੋਰ ਸੁਣਾਓ
ਹੂੰ,
ਪਿੱਛੇ ਤੁਹਾਡੇ ਇੱਥੇ ਜੇ ਲੜਾਈ ਹੋਈ ਸੀ ਤੇ ਬੰਬ ਬੁੰਬ ਵੀ ਡਿੱਗੇ ਤੁਹਾਡੇ ਲਾਗੇ ਕੋਈ
ਹਾਂਜੀ-ਹਾਂਜੀ ਬਹੁਤ ਬੰਬ ਡਿੱਗੇ ਆ ਮਹਾਰਾਜ ਬਹੁਤ ਹਾਂਜੀ- ਹਾਂਜੀ। ਬਹੁਤ ਬ ਬੰਮ ਡਿੱਗਿਆ।
ਅੱਛਾ,
ਬਹੁਤ ਬੰਬ ਡਿੱਗਿਆ ਬਚਾ ਹੋ ਗਿਆ ਇੱਥੇ ਹਾਂਜੀ- ਹਾਂਜੀ।
ਤੇ ਕਿਹੜੀ ਸ
ਹਾਂਜੀ, ਕੀ ਕਹਿ ਰਹੇ ਹੋ ਕੀ ਕਹਿ ਰਹੇ ਓ ਹੈਲੋ,
ਹੈਲੋ, ਮੈਂ ਕਿਹਾ ਤੁਹਾਡੇ ਘਰ ਦੇ ਲਾਗੇ ਗਿਰੇ ਸੀ ਜਾਂ
ਸਾਡੇ ਘਰ ਤੋਂ ਇੱਥੇ ਹੀ ਦਸ ਅ ਇਹ ਕੋਈ ਪੰਦਰਾਂ ਵੀਹ ਮੀਟਰ
ਅੱਛਾ।
ਕੋਲ ਹੀ ਸੀ।
ਹਾਂ ਹਾਂ ਕੋਲ ਹੀ ਸੀ, ਵਾਧੂ ਕੋਲ ਹੀ ਸੀ।
ਹੂੰ।
ਹੋਰ,
ਵਧੀਆ- ਵਧੀਆ।
ਹਾਂਜੀ।
ਮੈਂ ਕਿਹਾ ਫੇਰ ਚਲੋ ਠੀਕ ਹੈ ਫੇਰ।
ਹਾਂਜੀ। ਚਲੋ ਠੀਕ ਹੈ। ਠੀਕ। ਕੋਈ ਨਾ ਮੈਨੂੰ ਇੱਕ ਕਾਲ ਆ ਰਹੀ ਹੈ। ਮੈਂ ਕਰਦਾ ਬੈਕ, ਠੀਕ ਐ। ਫਿਰ ਕਰਾਂਗੇ ਗੱਲ। ਓਕੇ ਜੀ। ਓਕੇ ਜੀ। ਸਤਿ ਸ਼੍ਰੀ ਅਕਾਲ ਭਾਜੀ। ਓਕੇ।
ਸਤਿ ਸ਼੍ਰੀ ਅਕਾਲ।